ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂ ਸਭ ਵਧੀਆ ਜੀ ਹੋਰ ਤੁਸੀਂ ਦੱਸੋ
ਬਸ ਵਧੀਆ
ਵਧੀਆ ਮ
ਹਾਂਜੀ ਹੋ ਗਿਆ ਹੋਰ ਮੈਂ ਨਾ ਪੁੱਛਣਾ ਸੀ ਬਈ ਤੁਸੀਂ ਪੰਜਾਬੀ ਮਾਂ ਬੋਲੀ ਜੋ ਹੈਗੀ ਏ ਨੀ ਉਹਦੇ ਬਾਰੇ ਕੁਛ ਦੱਸ ਸਕਦੇ ਹੋ
ਜੀ ਤੁਸੀਂ ਦੱਸ ਦੱਸੋ ਕੀ ਪੁੱਛਣਾ ਚਾਹੁੰਦੇ ਹੋ ਹਾਂਜੀ ਹਾਂਜੀ
ਬਸ ਉਹਦੇ ਤੋਂ ਰਿਲੇਟਿਡ ਪੁੱਛਣਾ ਚਾਹੁੰਦੀ ਹਾਂ ਪੰਜਾਬੀ ਲੈਂਗੁਏਜ
ਜੀ ਬਿਲਕੁਲ ਜੀ ਤੁਹਾਨੂੰ ਦੱਸ ਸਕਦੇ ਹ ਪਹਿਲੀ ਗੱਲ ਵੀ ਕੁੱਝ ਪੰਜਾਬੀ ਮਾਂ ਬੋਲੀ ਸਾਡੀ ਫ ਅਸੀਂ ਅਹ ਬੜਾ ਕੁਛ ਕਰ ਸਕ ਸਕਦੇ ਹਾਂ ਤੇ ਅਸੀਂ ਬੜੇ ਵੱਡੇ ਪੱਧਰ ਤੇ ਲੈ ਕੇ ਅਸੀਂ ਮਾਂ ਬੋਲੀ ਦਾ ਕਾਰਜ ਕਰ ਸਕਦੇ ਆਂ ਬਸ਼ਰਤੇ ਸਾਨੂੰ ਜਿਹੜਾ ਨਾ ਸਾਡੇ ਜਿਹੜੇ ਪੰਜਾਬੀ ਬੰਦੇ ਨੇ ਉਹ ਸਾਡਾ ਸਪੋਰਟ ਕਰਨ ਸਾਨੂੰ ਸਾਡਾ ਸਾਥ ਦੇਣ ਤੇ ਬੜੇ ਵੱਡੇ ਪੱਧਰ ਤੇ ਪੰਜਾਬੀ ਲਈ ਕਾਰਜ ਕੀਤੇ ਜਾ ਸਕਦੇ ਨੇ ਜੀ। ਹ ਤੇ ਦੇਖੋ ਸਭ ਤੋਂ ਪਹਿਲੇ ਤੇ ਐਵੇਂ ਜੀ ਤੇ ਤੁਸੀਂ ਜਿਸ ਖਿੱਤੇ 'ਚ ਰਹਿੰਦੇ ਹੋ ਤੇ ਅਗਰ ੳਂਦੇ ਲਾਗੇ ਦਾਗੇ ਕੋਈ ਬੰਦਾ ਹੈ ਜਿਹਨੂੰ ਪੰਜਾਬੀ ਪੜ੍ਹਨ ਸਿੱਖਣ ਦਾ ਸ਼ੌਂਕ ਹੋਵੇ। ਤੇ ਅਸੀਂ ਉਹਨਾਂ ਨੂੰ ਔਨਲਾਈਨ ਪੰਜਾਬੀ ਵੀ ਸਿਖਾ ਸਕਦੇ ਆ। ਤੇ ਅਗਰ ਤੁਹਾਨੂੰ ਲੱਗਦਾ ਕਿ ਅਹ ਫਾਇਦੇ ਚਾਹੀਦੇ ਨੇ ਤੇ ਤੇ ਅਸੀਂ ਸਾਡੀ ਟੀਮ ਹੈਗੀ ਹੈ ਜੀ ਤੇ ਅਸੀਂ ਤੁਹਾਨੂੰ ਪੰਜਾਬੀ ਦੀ ਕਹਿਦੇ ਹਿੰਦੀ ਤੋਂ ਪੰਜਾਬੀ ਵਾਲੇ ਵੀ ਅਸੀ ਮੁਹੱਈਆ ਕਰਵਾਉਂਦੇ ਹਾਂ ਜਿਹਦੇ ਕਰਕੇ ਹਾਂਜੀ ਕੁਛ ਸਿੱਖਣਾ ਚਾਹੁੰਦਾ ਹੈ। ੳਹ ਇਨ ਕੈਦਿਆ ਰਾਹੀ ਵੀ ਸਿਖ ਸਕਦਾ ਹੈ। ਤੇ ਅਸੀਂ ਔਨਲਾਇਨ ਕਲਾਸਾਂ ਵੀ ਲੈ ਜਾਂਦੀਆਂ ਨਾ ਜਿਵੇਂ ਮੰਨ ਲਓ ਕੈਂਪ ਹੁੰਦੇ ਨੇ, ਕੈਂਪ ਵਿੱਚ ਵੀ ਅਸੀ ਔਨਲਾਈਨ ਕਲਾਸਾਂ ਕਰਵਾ ਦਿੰਦੇ ਆਂ ਜਿਵੇਂ ਮੰਨਲਓ ਦੂਰ ਦਾ ਖਿੱਤਾ ਹੈ ਉੱਥੇ ਅਸੀ ਨਹੀਂ ਜਾ ਸਕਦੇ। ਤੇ ਅਸੀਂ ਜ਼ੂਮ ਕਲਾ ਕੋਲ ਰਾਹੀ ਵੀ ਜਾਂ ਕਿਸੇ ਹੋ ਤਰੀਕੇ ਨਾਲ ਵੀ, ਕਲਾਸਾਂ ਅਟੈਂਡ ਕਰਵਾ ਦਿੰਨੇ ਆਂ ਉਥੇ ਤੇ ਬੱਸ ਵੀ ਅਸੀਂ ਉੱਥੇ ਦੇ ਦਿੰਨੇ ਹਾਂ ਉਹਨਾਂ ਨੂੰ।
ਹਾਂਜੀ ਵਧੀਆ ਗੱਲ,
ਹਾਂਜੀ,
ਹੂੰ,
ਤੇ ਤੁਹਾਡੇ ਉੱਧਰ ਵੀ ਐਸਾ ਕੁਛ ਮਤਲਬ ਲ ਜੇ ਤੁਹਾਨੂੰ ਲੋੜ ਹੈਗੀ ਤੁਸੀਂ ਦੱਸੋ ਫਿਰ ਉਸ ਬਾਰੇ।
ਤੇ ਏ ਫ੍ਰੀ ਔਫ ਕੋਸਟ, ਸੇਵਾ ਹੀ ਹੈ।
ਹਾਂਜੀ-ਹਾਂਜੀ-ਹਾਂਜੀ ਬਿਲਕੁਲ ਸੇਵਾ ਹੀ ਹੁੰਦੀ ਦੇਖੋ ਮਾਂ ਬੋਲੀ ਸਾਡੀ ਮਾਂ ਹੈ ਜਿੱਥੇ ਮਾਂ ਦੀ ਸੇਵਾ ਹੀ ਏ।
ਹਾਂਜੀ ਆ ਤੇ ਬੜੀ ਵਧੀਆ ਗੱਲ ਏ। ਬਹੁਤ
ਹਾਂਜੀ, ਤੇ ਤੁਹਾਡੇ ਉੱਧਰ ਵੀ ਇਸਾ ਕੁੱਛ ਹੈ? ਤੁਹਾਨੂੰ ਅਗਰ ਲਗ ਕਿਸ ਚੀਜ਼ ਪਰ ਕੰਮ ਕਰ
ਹਾਂਜੀ, ਜੀ ਅਦ ਤੇ ਬੜੀ ਲੋੜ ਹੈ ਗਗੀ ਏਧਰ ਮੌਸਮ ਲਈ ਸਾਰੇ ਹਿੰਦੂ ਲੋਕੀ ਹੈਗੇ ਨੇ ਨਾ,
ਅੱਛਾ ਮਤਲਬ ਪੰਜਾਬੀ? ਵੀ ਅਹ ਲੋਕੀ ਕੱਟ ਗਿਣਤੀ ਹੈਗੀਆਂ ਨੇ,
ਹਾਂਜੀ,
ਹੋਰ? ਤੇ ਸਭ ਤੋਂ ਦੇਖੋ ਵਧੀਆ ਚੀਜ਼ ਹੈਗੀ। ਐਸੀ ਜਿਨੇ ਉਸ ਆਪਣੀ ਸਤਾਬਿਕ, ਦੇ ਵਿੱਚ ਮਾਂ ਬੋਲੀ ਦੇ ਅੱਖਾਂ ਦੀ ਵਰਤੋਂ ਕਰੀਏ। ਅਤੇ ਉਹਦੇ ਨਾਲ ਵੀ ਜੇ ਹੈ ਨਾ, ਸਾਡੀ ਮਾਂ ਬੋਲੀ ਦਾ ਸਤਿਕਾਰ ਹੈ, ਤੇ ਕਿ ਅਸੀਂ ਉਹਨੂੰ ਬੜਾਵਾ ਦੇਉਗੇ। ਜ਼ਿੰਦਗਾ ਕਿ ਮਾਂ ਬੋਲੀ ਬੋਲਣ ਵਾਲੇ ਬੰਦੇ, ਵਦੀਆ ਨੇ
ਹਮ
ਹੁਣ ਮੈਂ ਉਦਾਹਰਣ ਲਈ ਕੁਝ ਸ਼ਬਦ ਜਿਵੇਂ ਅਸੀਂ ਹੁਣ ਗੱਲਬਾਤ ਕਰਾਂਗੇ ਨਾ ਤੇ ਗੱਲਬਾਤ ਦੇ ਵਿੱਚ ਹੀ ਤੁਹਾਨੂੰ ਮੈਂ ਦੱਸ ਾਂਗੇ ਅਸੀਂ ਇਸ ਅੱਖਰ ਦੀ ਜਗ੍ਹਾ ਤੇ ਇਸ ਅੱਖਰ ਦੀ ਵਰਤੋਂ ਕਰੀਏ ਤੇ ਉਹ ਜ਼ਿਆਦਾ ਵਧੀਆ ਹੋਏਗਾ ਮਾਂ ਬੋਲੀ ਦਾ ਹਾਂਜੀ ਸਾਡੇ ਕੋਲ
ਅੱਛਾ
ਹਾਂਜੀ
ਹਮ ਤੁਾਨੂੰ ਵਸ ਤੁ ਬੜੀ ਨੌਲੇਜ ਹੈ ਹੈਗੀ ਹੈ ਇਸ ਚੀਜ਼ ਦੀ
ਜੀ ਹੁਣ ਅਸੀਂ ਨੌਲੇਜ ਜ੍ਹਾ ਦੀ ਜਾਣਕਾਰੀ ਦੀ ਵਰਤੋਂ ਕੱਢ ਸਕਦੇ ਹਾਂ
ਹਾਂਜੀ
ਜਿਵੇਂ ਹੁਣ ਅਸੀਂ ਪਿੱਛੇ ਹਣ ਗੱਲਬਾਤ ਕਰਦੇ ਕਰਦੇ ਜਿਵੇਂ ਕੋਈ ਅਹ ਅੱਖਰ ਜਿਹੜੇ ਨਾ ਮੈਕਸੀਮਮ ਅੰਗਰੇਜ਼ੀ ਦੇ ਬੋਲ ਲਿੰਦੇ ਆ ਕਈ ਵਾਰ
ਹਾਂਜੀ ਹਾਂਜੀ
ਤੇ ਹੁਣ ਉਹਦੀ ਜਗ੍ਹਾ ਅਸੀਂ ਕੋਸ਼ਿਸ਼ ਕਰੀ ਕਿ ਜਿੰਨੇ ਹੋ ਸਕੇ ਸਾਡੇ ਮਾਂ ਬੋਲੀ ਦਾ ਵਰਤੋ ਕਰੀ ਕੇ ਬੜਾ ਵਧੀਆ ਸਾਡੇ ਅਸੀਂ ਹੋਏਗਾ ਤੇ ਸੁਣਨ ਵਾਲੇ ਨੂੰ ਲੱਗੇਗਾ ਹਾਂ ਵੀ ਏਨੇ ਨਾ- ਅਹ ਅੱਖਰਾਂ ਦੀ ਪਛਾਣ ਹੈਗੀ।
ਹਾਂਜੀ
ਹੂੰ ਹੁਣ ਅਸੀਂ ਜਿਵੇਂ ਕੈਨੇ ਕੀ ਇੱਥੇ ਬੰਦੇ ਅਹ ਘੱਟ ਹੈਗੇ ਨੇ। ਤੇ ਅਸੀਂ ਏਨੂੰ ਅਹ ਜਿਵੇਂ ਕੀ ਕੀ ਸਰਦਾਰ ਦੀ ਪਾਪੂਲੇਸ਼ਨ ਘੱਟ, ਅਸੀਂ ਇਸਨੂੰ ਐਵੇਂ ਕੈਦੀਏ ਕੀ ਪੰਜਾਬੀ ਬੋਲਣ ਵਾਲੇ ਦੀ ਘੱਟ ਗਿਣਤੀ ਵੇ। ਠੀਕ ਏ ਐਵੀ ਏਕ ਪੰਜਾਬੀ ਦਾ ਐ ਇਸ ਤਰੀਕੇ ਦੇ ਸਿੱਖਾਂ ਦੀ। ਅਸੀਂ ਕੇਨੇ ਕੀ ਬੜੋਤਰੀ ਹੋਈ ਏ। ਉਦੀ ਜਗ੍ਹਾ ਤੇ ਵਾਧਾ ਹੋਇਆ ਵੇ। ਵਾਧਾ ਵੀ ਇੱਕ ਪੰਜਾਬੀ ਦਾ ਅਖਰ ਏ। ਅਸੀਂ ਕੇਨੇ ਕੀ ਕਿੰਨੇ ਪ੍ਰਤੀਸ਼ਤ- ਲੋਕੀ ਨੇ ਅਸੀਂ ਕਈਏ ਕੀ ਕਿੰਨੇ ਫੀਸਦੀ ਨੇ। ਫੀਸਦੀ ਸਿਰਫ ਪੰਜਾਬੀ- ਕੀਐ ਜਦ ਕੀ ਐ ਉਰਦੂ ਤੋਂ ਆਏ ਹੋਏ ਨੇ। ਤੇ ਇਸ ਤਰੀਕੇ ਨਾਲ ਅਸੀ ਜਿਵੇਂ ਜਿਵੇਂ- ਕੋਸ਼ਿਸ਼ ਕਰਾਂਗੇ ਸਾਡੇ ਮੂੰਹ ਤੇ ਅਗਰ ਮਾਂ ਬੋਲੀ ਚੜ ਜਾਏਗੀ ਨਾ ਤੇ ਉਸੇ ਤਰੀ ਨਾਲ ਅਸੀਂ ਬੜੇ ਸੋਹਣੇ ਤਰੀਕੇ ਨਾਲ ਮਾਂ ਬੋਲੀ ਹੋਰਾਂ ਨੂੰ ਵੀ ਸਿਖਾ ਸਕਨੇ। ਜੇਕਰ ਸਾਡੇ ਮੂੰਹ ਤੇ ਨੀ ਚੜ੍ਹੀ ਤੇ ਅਸੀਂ- ਜਾ ਕੇ ਤੁਸੀ ਸਟੇਜ ਤੇ- ਅੰਗਰੇਜ਼ੀ ਦੇ ਅੱਖਰ ਬੋਲਣੇ ਸ਼ੁਰੂ ਕਰਦੀਏ। ਤੇ ਲੋਕੀ ਕਹਿਣਗੇ ਵੀ ਆਇਆ ਪੰਜਾਬੀ ਦੀ ਗੱਲ ਕਰਨੇ ਪੰਜਾਬੀ ਖੁਦ ਨੀ ਆਂਦੀ ਹਨਾ ਤੇ ਇਸ ਕਰਕੇ ਸਾਨੂੰ ਆਪਣੇ- ਪੈਲੇ ਆ ਆ ਆਪਣੇ ਉਪਰ ਅਹ ਏਸ ਚੀਜ਼ ਨੂੰ ਹੰਢਾਈਏ। ਉਸ ਤੋਂ ਬਾਅਦ ਈ ਅਸੀਂ ਕਿਸੇ ਹੋਰ ਨੂੰ ਅਹ- ਚੀਜ਼ ਬਾਰੇ
ਹਾਂਜੀ
ਕੈ ਸਕਦੇ। ਹੋਰ ਦੱਸੋ ਜੀ।
ਹਾਂਜੀ
ਹੋਰ ਤੁਹਾਡਾ ਕੋਈ ਸਵਾਲ ਹੋਏ ਪੰਜਾਬੀ ਮਾਂ ਬੋਲੀ ਬਾਰੇ ਉਸ ਬਾਰੇ ਵੀ ਗੱਲਬਾਤ ਕਰ ਸਕਦੇ। ਅਸੀਂ
ਹੂੰਅ-ਬਸ ਇਹੀ ਪੁੱਛ- ਬਸ ਜੀ ਤੁਸੀਂ ਦੱਸ ਦੋ ਤੁਆਨੂੰ ਜ਼ਾਦਾ ਨੌਲੇਜ ਹੈਗੀ ਏ ਨਾ। ਸਾਨੂੰ ਤੇ ਇਨਾ ਪਤਾ ਵੀ ਨੀ ਐ।
ਹੋਰ ਸਾਨੂੰ ਦੇਖੋ ਜਾਣਕਾਰੀ ਤੇ ਹੈ ਅਸੀਂ- ਜੀ, ਜੀ -ਜੀ ਅਸੀਂ ਜਮਾਤ ਲਗਾਈ ਦੀ ਹੁੰਦੀ ਐ।
ਅੱਛਾ ਅੱਛਾ-ਹਾਹਾ ਸਾਨੂੰ ਆਦਤ ਈ ਨੀ ਐ ਨਾ। ਦੇਖੋ -ਹੁਣ ਮੈਂ ਵੀ ਵਿੱਚ ਵਿਚ ਇੰਗਲਿਸ਼ ਦੇ ਵਰਡ ਯੂਜ ਕਰ ਰੀ ਆਂ।
ਜੀ ਬਿਲਕੁਲ ਇਸਸ ਇਹਦੇ ਚ ਸਾਡੀ ਕੋਈ ਕਮੀ ਨਹੀਂ ਹੈ ਕਿਉਕਿ ਸਾਡਾ ਮਾਹੌਲ ਜੋ ਸਾਡਾ ਜ ਆਲਾ ਦੁਆਲਾ ਹੈ ਉਹ ਇਹੋ ਜਿਹਾ ਨਹੀਂ ਰਿਹਾ ਕਿ ਅਸੀਂ ਇਹੋ ਜਿਹਾ ੱਖਾਂ ਦੀ ਵਰਤੋਂ ਕਰੀਏ ਠੀਕ ਹੈ ਹੁਣ ਅਸੀਂ ਅ ਕਰਕੇ ਇਹੋ ਜਿ ਜਾਂਦਾ ਇਹਦੇ ਚ ਕੋਈ ਦਿੱਕਤ ਨਹੀਂ ਲੇਕਿਨ ਜਦੋਂ ਅਸੀਂ ਯਤਨ ਕਰਦੇ ਰਹਾਂਗੇ ਨਾ ਯਤਨ ਕਰ ਕਰਕੇ ਹੀ ਨਾ ਇਹ ਚੀਜ਼ਾਂ ਸੌਖੀਆਂ ਹੋ ਜਾਣਗੀਆਂ ਤੇ ਸਾਨੂੰ ਸਮਝ ਵੀ ਆ ਜਾਣਗੀਆਂ ਕਿ ਕਿਵੇਂ ਕਿਵੇਂ ਇਹਨਾਂ ਨੂੰ ਵਰਤ
ਹਾਂਾਂਜੀ ਹਾਂਜੀ
ਤੇ ਹੁਣ ਜਿਵੇਂ ਕਿ ਅਹ ਮਾਂ ਬੋਲੀ ਵਾਸਤੇ ਅਸੀਂ ਕ ਬੱਚੇ ਲਗਾਈ ਦੇ ਨੇ ਬੱਚਿਆਂ ਨੂੰ ਸਿਖਾਈ ਦਾ ਵੀ ਹੈ ਤੇ ਅਸੀਂ ਸਕੂਲਾਂ ਵਿੱਚ ਵੀ ਜਾ ਕਰਕੇ ਨਾ ਜਿਵੇਂ ਅਹ ਕਦੀ ਛੇ ਮਹੀਨੇ ਜਾਂ ਇੱਕ ਇੱਕ ਸਾਲ ਇੱਕ ਵਰ੍ਹ ਵਿੱਚ ਅਸੀਂ ਇਹੋ ਜਿਹੇ ਕਪੀਟੀਸ਼ਨ ਕਰਏ ਮੁਕਾਬਲੇ ਕਰਵਾਈਦੇ ਜਿੱਥੇ ਕਿ ਬੱਚਿਆਂ ਨੂੰ ਸ਼ੌਕ ਪੈਦਾ ਹੁੰਦਾ ਕਿ ਕਰੀਏ ਚਾ ਚੜਦੇ ਨੇ ਕਿ ਹਾਂ ਚਲੋ ਕੁਛ ਕਰਨ ਨੂੰ ਮਿਲਗਾ ਤੇ ਉਹਦਾ ਦੇਖੋ ਬੱਚਿਆਂ ਨੂੰ ਕੁਛ ਇਨਾਮ ਮਿਲੇ ਤੇ ਬੱਚਾ ਲਾਲਚ ਵਜੋਂ ਹੀ ਕਰ ਲੈਂਦਾ ਵ ਬਚਪ ਇੱਥੇ ਲਾਲਚ ਹੁੰਦਾ ਸਾਨੂੰ ਕੁਛ ਮਿਲੇਗਾ ਕੁਛ ਮਿਲੇਗਾ ਤੇ ਅਗਰ ਲਾਲਛ ਦੇ ਕੇ ਜਿਵੇਂ ਵੀ ਜੋੜਨਾ ਜੋੜਨ ਦੀ ਯਤਨ ਕਰੀਏ ਉਵੇਂ ਜੋੜ ਲਈਏ ਤੇ ਵਿਦਿਆਰਥੀ ਜੁੜ ਜਾਂਦੇ ਨੇ ਫਿਰ ਉਹਨਾਂ ਨੂੰ ਅੱਗੇ ਜਾ ਕੇ ਦਾ ਬੜਾ ਲਾਹਾ ਪ੍ਰਾਪਤ ਹੁੰਦਾ ਹੈ
ਹਮ ਵਧੀਆ ਗੱਲ ਹੈ ਤੇ ਸ਼ੁਰੂ ਤੋਂ ਹੀ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਛੋਟੇ ਹੁੰਦੇ ਆ
ਹਾਂਜੀ ਛੋਟੇ ਹੁੰਦੇ ਤੋਂ ਅਸੀਂ ਚਾਹੁੰਦੇ ਕਿ ਜਦੋਂ ਬੱਚਾ ਅਹ ਅਗਰ ਕੋਈ ਅੱਠ ਸਾਲ ਦਾ ਸੱਤ ਸਾਲ ਦਾ ਹੈ ਉਹਨੂੰ ਉਸ ਸਮੇਂ ਤੋਂ ਹੀ ਜੋੜਨਾ ਸ਼ੁਰੂ ਕਰਦੀ ਹੈ
ਹਾਂਜੀ
ਜਿੰਨਾ ਛੇਤੀ ਜੁੜੇਗਾ ਓਨਾ ਉਹਨੂੰ ਜ਼ਿਆਦਾ ਸਮੇਂ ਦੇ ਮੁਤਾਬਿਕ ਚਾਹ ਚੜਦਾ ਰਹੇਗਾ ਜਦੋਂ ਸਾਡੀ ਉਮਰ ਹੋ ਜਾਂਦੀ ਨਾ ਜਿਵੇਂ ਬੰਦਾ ਦਸ ਸਾਲ ਤੋਂ ਉੱਪਰ ਫੇਿਰ ਉਹਦਾ ਜਿਹੜਾ ਕੀ ਹੈ ਨਾ ਉਹਦੀ ਉ ਤਵੱਜੋ ਕੱਢ ਦਿੰਦਾ ਉਹਦਾ ਫਿਰ ਧਿਆਨ ਪੜ੍ਹਾਈ ਵ ਜਿਆਦਦਾ ਹੋ ਜਾਂਦਾ ਹੈ ਉਹ ਅੱਜਕਲ ਜਿਵੇਂ ਪੜ੍ਹਾਈਆਂ ਜਿਹੜੀਆਂ ਨੇ ਬੜੀ ਹੀ ਜ਼ਿਆਦਾ ਮੁਸ਼ਕਿਲ ਹੁੰਦੀ ਜਾ ਰਹੀਆਂ ਨੇ ਨਾ
ਹਾਂਜੀ ਹਾਂਜੀ
ਤੇ ਇਸ ਕਰਕੇ ਫਿਰ ਉਹ ਮਾਂ ਪਿਓ ਜਿਹੜੇ ਨੇ ਬੱਚਿਆਂ ਦੇ ਉਹ ਵੀ ਕਹਿੰਦੇ ਨੇ ਕਿ ਨਹੀਂ ਨਹੀਂ ਤੁਸੀਂ ਪੜ੍ਹਾਈ ਵੱਲ ਧਿਆਨ ਦਿਓ ਤੁਸੀਂ ਹੋਰ ਕਿਸੇ ਚੀਜ਼ ਵੱਲ ਧਿਆਨ ਨਾ ਦਿਓ ਤੇ ਇਸ ਕਰਕੇ ਜ਼ਰੂਰੀ ਹੈ ਕਿ ਸਾਨੂੰ ਜ਼ਰੂਰੀ ਹੈ ਕਿ ਅਸੀਂ ਆਪਣੇ ਮਾਂ ਬੋਲੀ ਦੇ ਪੁੱਤਰ ਪੁੱਤਰ ਹੁਣ ਦਾ ਫਰਜ਼ ਨਿਭਾਈਏ ਤੇ ਜਿੰਨਾ ਉਸ ਮਾਂ ਬੋਲੀ ਦਾ ਪ੍ਰਚਾਰ ਤੇ ਪ੍ਰਸਾਰ ਕਰੀਏ
ਹਮ
ਹਾਂਜੀ ਬਸ ਇਹੀ ਜਤ ਕਰਦੇ ਰਹਿੰਦੇ ਅਸੀਂ ਵੀ ਤੇ ਤੁਹਾਡੇ ਕੋਲ ਵੀ ਅਸੀਂ ਇਹੀ ਐ ਉਮੀਦ ਰੱਖਦੇ ਹਾਂ ਕਿ ਤੁਸੀਂ ਵੀ ਮਾਂ ਬੋਲੀ ਲਈ ਕੋਈ ਨਾ ਕੋਈ ਕਾਰਜ ਕਰੋਗੇ ਤੇ ਸਾਨੂੰ ਜ਼ਰੂਰ ਸੇਵਾ ਦਾ ਮੌਕਾ ਦੇਵੋਗੇ
ਹਾਂਜੀ ਜ਼ਰੂਰ ਤੁਹਾਨੂੰ ਸੇਵਾ ਦਾ ਮੌਕਾ ਮਿਲੇਗਾ ਇੱਧਰ ਆਓਗੇ ਨਾ
ਜੀ ਜੀ ਜੀ ਤੁਸੀਂ ਕੋਈ ਹਾਂ ਪ੍ਰੋਗਰਾਮ ਉਲੀਕੋ ਤੇ ਅਸੀਂ ਫਿਰ ਉਸ ਤੋਂ ਉਸ ਬਾਰੇ ਵਿਚਾਰ ਕਰਕੇ ਵਿਚਾਰ ਵਟਾਂਦਰਾ ਕਰਾਂਗੇ ਤੇ ਫੇਰ ਉਸ ਕਾਰਜ ਨੂੰ ਕਰਨ ਦੇ ਲਈ ਹਾਂਜੀ ਪੂਰਾ ਯਤਨ ਕਰਾਂਗੇ ਜੀ
ਹਾਂਜੀ ਹਾਂਜੀ ਜ਼ਰੂਰ
ਹ ਹੋਰ ਜੀ ਸਭ ਘਰੇ ਮੰਮੀ ਪਾਪਾ ਸਭ ਠੀਕ ਨੇ ਜੀ ਹੋਰ
ਹਾਂਜੀ ਸਭ ਵਧੀਆ ਤੁਸੀਂ ਦੱਸੋ ਉਧਰ ਸਭ ਠੀਕ ਨੇ
ਹਾਂਜੀ ਸਭ ਵਧੀਆ ਜੀ ਸਭ ਵਧੀਆ ਕਿਰਪਾ ਹੁਣ ਜਿਵੇਂ ਬਰਸਾਤ ਹੋ ਰਹੀ ਹੈ ਤੁਸੀਂ ਕਹਿ ਰਹੇ ਸੀ ਤੇ ਹੁਣ ਤੁਹਾਡੇ ਜਿਹੜਾ ਬੈਠਾ ਹੈ ਉਹਨੂੰ ਤੁਸੀਂ ਬਾਹਰ ਲੈ ਕੇ ਜਾਓਗੇ ਨਹੀਂ ਜਾਓਗੇ
ਨਹੀਂ ਨਹੀਂ ਹੁਣ ਤੇ ਉਹ ਨਾ ਸ਼ਾਮ ਮੰਮੀ ਸੱਤ ਅੱਠ ਵਜੇ ਘੁੰਮਦਾ ਹੈ ਨਾ ਤੇ ਉਹ ਵੋ ਤੇ ਹੋ ਆਇਆ ਸੀ ਹੁਣ ਤੇ ਨੀ ਹੁਣ ਤੇ ਉਹਨੂੰ ਪਤਾ ਹੀ ਨਹੀਂ ਬਾਰ ਬਾਰਿਸ਼ ਆ ਰਹੀ ਹੈ ਕਿੰਨੀ ਆਰਾਮ ਨਾਲ ਹ
ਤੇ ਉਹਨੂੰ ਘੁਮਾਉਣ ਲਈ ਜ਼ਿਆਦਾਤਰ ਕੌਣ ਜਾਂਦਾ ਹੈ।
ਪਾਪਾ ਜਾਂਦੇ ਨੇ ਆ ਭਰਾ ਜਾਂਦਾ
ਅੱਛਾ ਤੁਹਾਡੇ ਵੀਰ ਜਾਂਦੇ ਨੇ
ਹਾਂਜੀ ਵੀਰ ਜੀ
ਅੱਛਾ ਦਵਾਈ ਚੋਂਗ ਕੋਈ ਕਾਰਨ ਹੋਆ ਫਿਰ
ਫੇਰ ਚਾਚਾ ਜੀ ਵਗੈਰਾ ਦੇ ਬੱਚੇ ਹੈਗੇ ਨੇ ਨਾਓਨਾਂ ਨੂੰ ਕਰ ਆ ਉਹ ਘੁਮਾ ਲਿਆਂਦੇ ਨੇ
ਅੱਛਾ ਤੁਹਾਨੂੰ ਡਰ ਲੱਗਦਾ ਹੈ ਤੁਹਾਨੂੰ ਕੁਛ ਹਮ
ਤੇ ਨੀ ਉਹ ਨਾ ਬੜਾ ਮਤਲਬ ਬੜਾ ਖਤਰਨਾਕ ਹੈਗਾ ਤੇ
ਖਤਰਨਾਕ ਅੱਛਾ ਮਤਲਬ ਬੜਾ ਸ਼ਰਾਰਤੀ ਹੈ ਕਿ ਉਹ ਤੁਹਾਨੂੰ ਅੱਛਾ ਬੜਾ ਸ਼ਰਾਰਤੀ ਜ਼ਿਆਦਾ ਹੈ ਤੇ ਜਲਦੀ ਉਹ ਅੱਛਾ ਅੱਛਾ ਤੁਹੂੰ ਨਾਲ ਖਿੱਚ ਕੇ ਲਿਆਆ ਜਾਂਦਾ ਹੈ ਅੱਛਾ ਇਹ ਕਹਿਣਾ ਚਾਹੁੰਦੇ ਹੋ ਤੁਸੀਂ ਇਸ ਕਰਕੇ ਜਾਣਾ
ਹਾਂਜੀ
ਨਹੀਂ ਸਹੀ ਗੱਲ ਇਹ ਹੈ ਵੀ ਐਵੇਂ ਅਗਰ ਤੁਹਾਨੂੰ ਨਾਲ ਖਿੱਚ ਕੇ ਲੈ ਕੇ ਤੁਸੀਂ ਫਿਰ ਸਟੈਪ ਹੋ ਗਏ ਫਿਰ
ਹਾਂਜੀ
ਤੇ ਹੈ
ਹ
ਚਲੋ ਕੋਈ ਗੱਲ ਨੀ ਜੀ ਕੋਸ਼ਿਸ਼ ਕਰੋ ਤੁਸੀਂ ਵੀ ਲੈ ਕੇ ਜਾਇਆ ਕਰੋ ਕਦੀ
ਹਾਂਜੀ ਕਰਾਂਗੀ
ਚਲੋ ਠੀਕ ਹੈ
ਠੀਕ ਹੈ ਜੀ ਹਾਂਜੀ ਆਖੇ ਜੀ ਸਤਿ ਸ੍ਰੀ ਅਕਾਲ ਜੀ